ਸਤਿ ਸ੍ਰੀ ਅਕਾਲ।
ਸ਼੍ਰੀ ਕਾਲ ਹਾਂਜੀ। ਹੋਰ ਸੁਣਾਓ। ਬਸ ਬੈਠੇ ਤੁਸੀਂ ਸੁਣਾਓ।
ਹਮ ਬਸ ਮੈਂ ਠੀਕ ਹਾਂ ਹੋਰ ਤੁਹਾਡੀ ਸਿਹਤ ਠੀਕ ਹੈ।
ਹਾਂਜੀ ਬਸ ਠੀਕ ਹੀ ਹੈ।
ਹਾਂਜੀ ਘਰ ਸਭ ਠੀਕ ਨੇ।
ਹਾਂਜੀ। ਤੁਸੀਂ ਸੁਣਾਓ ਆਪਣੇ ਘਰ ਸਭ ਠੀਕ ਹੈ।
ਹਾਂਜੀ-ਹਾਂਜੀ ਸਭ ਠੀਕ ਨੇ ਹੋਰ ਕੀ ਕਰਦੇ ਪਏ ਅਸੀਂ ਖਾ ਲਈ ਰੋਟੀ ਪਾਣੀ ਕਰ ਲਈ ਅੱਛਾ-ਅੱਛਾ। ਅੱਛਾ-ਅੱਛਾ ਠੀਕ ਹੈ। ਹੋਰ ਆਏ ਨੀ ਕਾਫੀ ਦਿਨ ਹੋ ਗਏ ਤੁਸੀਂ ਨੀ ਸ ਆਏ ਨੀ ਕਾਫੀ ਟਾਈਮ ਹੋ ਗਿਆ ਮਿਲੇ ਨੀ ਅਸੀ। ਹਾਂ ਤੁਸੀਂ ਉਹ ਦੋਂ ਹਾਂਜੀ-ਹਾਂਜੀ ਕੋਈ ਨੀ ਹਾਂ ਉਹ ਮੈਂ ਮੈਨੂੰ ਨਾ ਅੱਜ ਧਿਆਨ ਆਇਆ ਵੀ ਤੁਸੀਂ ਨਾ ਉਦੋਂ ਕੜੀ ਚੋਲ ਭੇਜੇ ਸੀ ਜਿਹੜੇ ਤੇ ਨਾ ਬੜੇ ਸਵਾਦ ਸੀ ਤੇ ਹਾਂਜੀ ਤੇ ਸਰਦਾਰ ਕਿਨੇ ਵੀ ਖਾਧੇ ਸੀ ਵੀ ਐਵੀ ਵੀ ਕਹਿੰਦੇ ਪਏ ਸੀਗੇ। ਬਈ ਭੈਣ ਜੀ ਨੇ ਘੜੀ ਚੋਲ ਬੜੇ ਸਵਾਦ ਬਣਾਏ ਸੀ ਤੇ ਕਹਿੰਦੇ ਕੱਲ ਨਾ ਤੂੰ ਉਹ ਈ ਬਣਾਈ। ਤੇ ਹ ਕਹਿੰਦੇ ਪੁੱ ਛੀ ਜਰਾ ਵੀ ਬਈ ਕਿਸਾ ਬਣਾਉਂਦੇ ਨੇ। ਸਾਡੀ ਨਾ ਕਰਡੀ ਖ ਤੀ ਨੀ ਬਣਦੀ ਐਡੀ। ਤੇ ਭੁੱ ਕੋੋੜੇ ਵੀ ਅਸੀਂ ਪਾਨੇ ਆ ਨਾ ਤੇ ਉਹ ਜਿਵੇਂ ਸਖਤ-ਸਖਤ ਬਣਦੇ ਨੇ ਪਤਾ ਨੀ ਕਿ ਤੇ ਤੁਹਾਡੇ ਅਸੀਂ ਤੁਸੀਂ ਜਿਹੜੇ ਬਣਾਏ ਕਿ ਉਹ ਤੇ ਬੜੇ ਸੋਫਟ ਸੋਫਟ ਸੀ ਤੇ ਮੈਨੂੰ ਜਿਹੜਾ ਦੱਸੋ ਕੀ ਬਣਾਉਦੇ ਹੋ ਤੁਸੀਂ
ਰਟੀ ਨੀ ਨਾ ਹੁੰਦੀ ਤੇ ਮਤਲਬ ਇਹਦਾ ਚੀਜ਼ ਨਾ ਨਮਕ ਪਾ ਦੋ ਇੱਕ ਦਿਨ ਪਹਿਲੋਂ
ਅੱਛਾ
ਹਾਂਜੀ ਤੇ ਉਦੋਂ ਦੋ ਦਿਨ ਬਾਅਦ ਉਹ ਖੱਟੀ ਹੋ ਜਾਂਦੀ ਹੈ ਲੱਸੀ
ਅੱਛਾ ਅੱਛਾ
ਹਾਂਜੀ ਤੇ ਜ ਪਕੌੜੇ ਕਹਿੰਦੇ ਨੇ ਸਖ਼ਤ ਬਣਦੇ ਆ ਤੇ ਪਕੌੜਿਆਂ ਚ ਵੀ ਥੋੜ੍ਹੀ ਜਿਨੀ ਲੱਸੀ ਪਾ ਲੋੋ ਤੇ ਉਹ ਫੇਰ ਬੋਲੇ ਬੋਲੇ ਬਣ ਜਾਂਦਾ ਥੋੜਾ ਵੇਸਣ ਪਤਲਾ ਰੱਖੋ ਥੋੜ੍ਹਾ ਵੇਸਣ ਹਨਾ ਪਤਲਾ ਰੱਖੋ ਉਹਦੇ ਨਾਲ ਫੇਰ ਉਹ ਪੋਲੇ ਬਣਦੇ ਨੇ ਬੜੇ
ਅੱਛਾ ਅੱਛਾ ਤੁਸੀਂ ਲੱਸੀ ਤੇ ਚਾਹੇ ਦਹੀਂ ਪਾਲੋ ਚਾਹੇ ਲੱਸੀ ਪਾ ਲੋ
ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ। ਭਾਂਵੇਂ ਦਹੀ ਪਾ ਲਉ ਤੇ ਲੱਸੀ ਪਾ ਲਉ ਇਹਦੇ ਨਾਲ ਪਕੌੜੇ ਥੋੜ੍ਹੇ ਪੋਲੇ ਪੋਲੇ ਬਣ ਜਾਂਦੇ ਨੇ। ਦੋ ਦਿਨ ਪਹਿਲਾਂ ਨਮਕ ਪਾ ਛਡੋ। ਚੀਜ਼ ਹੈ। ਤੇ ਉਹ ਖੱਟੀ ਹੋ ਜਾਂਦੀ ਹੈ ਫੇਰ ਲੱਸੀ ਚਾਹੇ ਹੋਵੇ ਬੰਦਾ ਖੱਟਾ ਹੋ ਜਾਂਦਾ ਹੈ। ਦੋ ਦਿਨ ਪਿਆ ਨਾ ਫੇਰ ਜਿਆਦਾ ਨਹੀਂ ਖਟਾ ਹੋਇਆ ਤੇ ਬੰਦਾ ਥੋੜੀ ਟਾਟਰੀ ਘੋਲ ਕੇ ਬਣ ਜਾ ਜਦੋਂ ਕੜ੍ਹੀ ਬਣ ਜਾਏ ਨਾ ਤੇ ਫਿਰ ਥੋੜ੍ਹੀ ਟਾਹਟਰੀ ਪਾ ਦਿਉ। ਪਾਣੀ ਚ ਘੋਲ ਕੇ ਨਾ ਮਤਲਬ ਕਿ ਕੱਚ ਦੇ ਭਾਂਡੇ ਬੋਲੇ ਜੇ ਤੁਸੀਂ ਘੋਲੋ ਗੇ ਸਟੀਲ ਦੇ ਭਾਂਡੇ ਚ ਸੈਲੀ ਹੋ ਜਾਂਦੀ ਐ ਫੇਰ
ਅੱਛਾ ਕੜੀ ਜਿਸ ਲੇ ਕੜਦੀ ਪਿਓ ਏ ਤਾਂ ਪਾਨੀ ਐ
ਹਾਂ ਜੇ ਫੇਰ ਬਣ ਜਾਏ ਨਾ ਸਮਝੋ ਕੜੀ ਬਣ ਗਈ ਜੀ ਬਿਲਕੁੱਲ ਹਾਂਜੀ ਤੇ ਹਾਂ ਲੱਗ ਗਿਆ ਫੇਰ ਟਾਟਰੀ ਪਾ ਦੋ। ਥੋੜ੍ਹੀ ਤੜਕਾ ਪਹਿਲੌ ਲੱਸੀ ਨੂੰ ਨਾ ਬੇਸਣ ਪਾ ਕੇ ਤੇ ਕੜਮੀ ਧਰ ਦੋ। ਤੇ ਬਾਅਦ ਚ ਤੜਕਾ ਲਾ ਦੋ ਉਹ ਫੇਰ ਤੜਕੇ ਨੂੰ ਵੀ ਕਾਡੋ ਤਰ੍ਹਾਂ ਉਸ ਤੋਂ ਬਾਅਦ ਫੇਰ ਟਾਟਰੀ ਪਾਦੋ ਹੁਣ ਨਾਲ ਹੀ ਹਿਲਾ ਦੋ ਜੇ ਨਾ ਹਿਲਾਓ ਦੁੱਧ ਫਟ ਜਾਂਦਾ। ਤੇ ਉਹ ਨਾਲ ਹੀ ਫਟੋਫਟ ਹਲਾ ਦੇਣਾ। ਉਹ ਫੇਰ ਫਟਦਾ ਨੀ।
ਤੇ ਅੱਛਾ ਫੇਰ ਠੀਕ ਐ, ਤੇ ਤੁਸੀਂ ਤੜਕਾ ਕਿਵੇਂ ਲਗਾਉਂਦੇ ਓ ਵੀ ਕੀ-ਕੀ ਪਾਉਂਦੇ ਓ ਤੜਕੇ ਵਿੱਚ?
ਜਸ ਮਤਲਬ ਇਸਾ ਪਹਿਲਾਂ ਪਕੌੜੇ ਤਲ ਲਏ ਉਹ ਜਿਹੜਾ ਤੇਲ ਵੱਚਦਾ ਥੋੜੇ ਨਿਕਾਲ ਲੋ, ਮਤਲਬ ਜਵੈਨ ਪਾ ਦੋ ਜੀਰਾ, ਧਨੀਆ ਲਸਨ, ਹਾਂ ਫਿਰ ਲੰਮੇ ਲੰਮੇ ਪਿਆਜ ਪਾ ਕੇ ਤੇ ਤੜਕਾ ਲਾ ਲੋ ਕੜੀ ਪੱਤਾ ਪਾ ਦੋ ਵਿਚ, ਤੇ ਬਸ ਤੜਕਾ ਲੱਗ ਗਿਆ। ਤੇ ਬਾਅਦ ਚ ਵਿੱਚ ਸੁੱਟ ਦੀ ਕੜੀ ਕੜਦੀ ਰਹਿੰਦੀ ਇੱਕ ਪਾਸੇ, ਤੇ ਉਹ ਵਿਚ ਤਾਲ ਕਰਦੋ, ਓ ਫੇਰ ਝੱਗ ਨਾ ਖਤਮ ਹੋ ਜਾਏ ਤੇ ਸਮਝੋ ਵੀ ਘੜੀ ਬਣ ਗਈ ਐ। ਚਲੋ ਝੱਗ ਆਉਂਦੀ ਰਹਿੰਦੀ ਆ ਨਾ ਉੱਥੇ ਤੇ ਉਹ ਫੇਰ ਕੜੀ ਬਣ ਗਈ ਸਮਝੋ ਚਾ ਕੇ ਖਤਮ ਹੋ, ਨਾ ਕੜੀ ਚ ਟਮਾਟਰ ਨੀ ਪਾਉਂਦੇ। ਮ ਸਹਿਗੀ ਤਰ ਪਿਆਜ ਹੈ। ਹ ਅਦਰਕ ਪਾਦੋ ਕੁ
ਅੱਛਾ ਠੀਕ ਹੈ, ਤੇ ਲਸਣ ਦਾ ਸਵਾਦ ਵੀ ਆਉਂਦਾ ਪਿਆ ਸੀ।
ਹਾਂਜੀ ਮੈਂ ਕਹਿੰਦੀ ਤੇ ਪਈਆਂ ਲਸਣ ਵੀ ਪਾਉਣਾ ਕੁੱਟ ਕੇ ਹਾਂ ਜੀਰਾ ਧਨੀਆ ਜਵੈਨ ਹੈਨ ਲਸਣ ਇਹਨੂੰ ਪਹਿਲ ਸੁੱਟ ਦੋ, ਇਹਨੂੰ ਚੰਗੀ ਤਰ੍ਹਾਂ ਭੁੰਨ ਕੇ, ਤੇ ਫੇਰ ਪਿਆਜ ਪਾਓ। ਫਿਰ ਪਿਆਜ ਪਾ ਕੇ ਤੇ ਕੜੀ ਪੱਤਾ ਪਾ ਦੋ। ਇਸੇ ਪਿਆਜ਼ ਲਾਲ ਲਾਲ ਹੋ ਜਾਏ। ਤੇ ਬੱਸ ਕੜੀ ਦੇ ਵਿੱਚ ਸੁੱਟ ਦੋ।
ਅੱਛਾ, ਅੱਛਾ ਠੀਕ ਹੈ।
ਫਿਰ ਚੰਗੀ ਤਰ੍ਹਾਂ ਕੜ ਕੇ, ਉਹ ਝੱਗ -ਝੱਗ ਖ਼ਤਮ ਹੋ ਜਾਂਦੀ ਏ।
ਹਮ, ਹਮ
ਉਸ ਤੋਂ ਬਾਅਦ ਵੇਖੋ, ਖੱਟੀ ਨਹੀਂ ਹੋਈ। ਤੇ ਫੇਰ ਥੋੜ੍ਹੀ ਇੰਨੀ ਟਾਟਰੀ ਪਾਉਣੀ ਏ। ਘੋਲ ਕੇ, ਪੀ ਕੇ, ਤੇ ਉਹ ਪਾ ਦੋ ਨਾਲ, ਹਿਲਾ ਦੋ ਜਨੂੰ।
ਪਾੰਦੇ
ਹਾਂ, ਗਰਮ ਮਸਾਲਾ ਪੀਸਿਆ ਹੁੰਦੈ। ਹਲਦੀ, ਲੂਣ, ਮਿਰਚ।
ਅੱਛਾ, ਅੱਛਾ ਘਾਰ ਤੁਸੀਂ ਪੀਂਦੇ ਆ, ਬਜ਼ਾਰ ਰੋਲਿਆ
ਗਰਮ ਮਸਾਲਾ, ਅਸੀਂ ਘਾਰ ਹੀ ਪਿੱਨੇ ਆਂ। ਕਾਲੀਆਂ ਮਿਰਚਾਂ ਹੋਗੀਆਂ, ਜੀਰਾ ਧਨੀਆ। ਉਹ ਚ ਪਾ ਲੋ ਜੋ, ਮੋਟੀ ਲਾਚ ਜੀਓ ਪਾਨ ਐ ਪੀ ਕੇ ਰੱਖ ਲੈਨੇ ਆ, ਡਬੀ ਇਕ, ਬਸ ਉਹ ਵਰਤ ਦੇ ਰਿਹਨੇ ਆ, ਹਾਂਜੀ।
ਤਾਂ ਇਉਂ ਹੀ ਤੁਸੀਂ, ਤੁਹਾਡੇ ਮ ਖਾਣੇ ਦਾ ਵਿੱਚ
ਹਾਂ, ਹਾਂ ਉਹ ਲਸਨ ਸੜ ਜਾਂਦੈ ਨਾ, ਉਹਦਾ ਫਿਰ ਸਵਾਦ ਆ ਜਾਂਦਾ ਵਿੱਚ, ਜੀਰਾ ਧਨੀਏ ਦਾ। ਐ ਜਿਹੜੀ ਪਹਿਲੋਂ ਕੜੀ ਕੜ ਜਾਂਦੀ ਐ, ਉਹਦਾ ਹੋਰ ਵੀ ਅਲੱਗ ਸਵਾਦ ਹੁੰਦੈ ਫੇਰ। ਤੜਕੇ ਵਾਲੀ ਵੀ ਕੜ ਜਾਂਦੀ ਐ, ਅਲ ਦੋ ਹੋ ਜਾਂਦੇ ਨੇ।
ਹਾਂ, ਤੇ ਐ ਪਕੌੜੇ ਜ ਪੂਰੀ ਕੜੀ ਬਣ ਜਾਂਦੀ ਹੈ। ਫੇਰ ਪਾਉਂਦੇ ਓ, ਜਾਂ ਪਹਿਲੇ ਈ ਪਾਉਂਦੇ ਓ, ਵੀ ਇੱਕ ਦੋ ਰੇਜੇ ਆ ਜਾਣ।
ਤੜਕਾ ਕਾੜ ਗਿਆ, ਬਿਲਕੁਲ। ਝੱਗ ਖ਼ਤਮ ਹੋ ਗਈ ਏ, ਤੇ ਫੇਰ ਪਕੌੜੇ ਵ ਕੇ ਤੇ ਇੱਕ ਦੋਰੇ ਜੇ, ਆ ਜਾਣ। ਤੇ ਬੰਦ ਕਰ ਦੋ, ਤੇ ਢੱਕ ਦੋ, ਉਹ ਫੇਰ ਪਕੋੜੇ ਆਪੇ ਭੀਜ ਜਾਂਦੇ ਨੇ ਵਿੱਚ ਹਾਂ ਉਹਹੀ ਪੋਲੇ ਹੋ ਜਾਂਦੇ ਨੇ ਘੜੀ ਵਿੱਚ ਵੜ ਜਾਂਗੀ ਹੈ ਹਮ
ਆ ਜਿਂ ਬ ਪਕੌੜਿਆਂ ਵਿੱਚ ਜਿਵੇਂ ਪਿਆਜ ਦੇ ਬੰਦੇ ਨੇ ਆਲੂ ਵੀ ਪਾ ਹਾਂ ਘਓ
ਦੇ ਵਿੱਚ ਆਲੂ ਪਿਆਜ ਵੀ ਪਾ ਲੈਂਦੇ ਨੇ ਅਸੀਂ ਵੈਸੇ ਪਿਆਜ ਖਾਲੀ ਪਾਉਂਦੇ ਹਾਂ
ਠੀਕ ਆਪਣੀ ਮਰਜ਼ੀ ਤੁਸੀਂ ਆਲੂ ਪਿਆਜ ਵਾਲੇ ਪਾਣੇ ਨੇ
ਹਾਂ ਹਾਂ ਹਾਂ ਦੋਨੋ ਪਿਆ ਕਈ ਆਲੂ ਵੀ ਪਾ ਲੈਂਦੇ ਨੇ ਗੜੀ ਜ ਜਿਸਿਸਾਂ ਪਿਆਜ ਦਾ ਤੜਕਾ ਲਾਇਆ ਨਾ ਤੇ ਆਲੂ ਵੀ ਪਤਲੇ ਪਤਲੇ ਪਾ ਲੈਂਦੇ ਨੇ ਕਈ
ਹਾਂਜੀ ਹਾਂਜੀ ਕਈ ਦੇ ਕਈ ਪਾਉਂਦੇ ਨੇ ਕਈ ਵਾਰੀ ਬਜ਼ਾਰੋਂ ਵੀ ਖਾਓ ਨਾ ਉਹਨ ਉਹਨਾਂ ਦੇ ਵਿੱਚ ਵੀ ਕਈਆਂ ਨੇ ਪਏ ਹੁੰਦੇਆਂ ਨੇ
ਹਾਂ ਪਕੌੜੇ ਕਈ ਪਾਉਦੇ ਹੀ ਨਹੀਂੀ ਤੇ ਘੜੀ ਅ ਆਲੂ ਪਾ ਦਿੰਦੇ ਤਪ ਕ ਪਾਉਂਦੇ ਨੀ ਕਈ ਕਈ ਭੰਡਾਰੀਆਂ ਵਿੱਚ ਵੀ ਹੁੰਦਾ ਹੈ ਆਲੂ ਪਾਂਦੇ ਨੇ, ਪਕੌੜੇ ਨਹੀਂ ਪਾਂਦੇ। ਆਪਣਾ, ਆਪਣਾ ਸੁਵਾਦ ਹੈ ਨਾ,
ਅੱਛਾ! ਅੱਛਾ! ਤੇ, ਇੱਕ ਨਾ ਮੇਰੇ ਕੋਲ ਨਾ ਮੈਂ ਚਾਵਲ ਬਣਾਉਦੀ ਹਾਂ, ਚੌਲ ਬਣਾਣੀ ਆ ਹ ਨਾ ਤੇ, ਉਹ ਨਾ, ਉਹ ਮੇਰੇ ਕੋਲ ਇੱਕ ਜਿਵੇਂ ਕੱਲਾ ਕੱਲਾ ਖਾਣਾ ਬਣਦਾ ਨਾ ਇਸ ਤਰ੍ਹਾਂ ਨੀ ਬਣਦਾ ਤੇ, ਜਿਵੇਂ ਜੁੜੇ ਜੁੜੇ ਬਣਨਗੇ ਜਾਂ ਵਿੱਚ ਟੁੱਟ ਜਾਂਣਦੇ ਨੇ ਵੀ ਇੱਕ ਬੰਦੇ ਨਾ ਖਿਲੇ-ਖਿਲੇ ਜੇ ਕੱਲਾ-ਕੱਲਾ ਦਾਣਾ, ਇਸ ਤਰ੍ਹਾਂ ਪਤਾ ਨੀ ਓਹ ਨੀ ਹੁੰਦਾ ਹੱਲ, ਮੈਂ ਕੁੱਕਰ ਵਿੱਚ ਵੀ ਬਣਾਉਦੀ ਕੁੱਕਰ ਵਿੱਚ ਬਣਾਉਦੀ ਹਾਂ, ਤੇ ਪਤਾ ਨੀ ਫੇਰ ਵੀਹ ਤੇ ਹੂੰ, ਤੁਸੀਂ ਕਿਦੋ ਚੋਲ ਬਨਾਏ। ਤੁਹਾਡੇ ਬੜੇ ਸੋਹਨੇ ਬਣੇ ਹੋਏ ਸੀ ਅ, ਤੇ ਤੁਸੀਂ ਕਿਤੇ ਈ ਬਣਾਉਂਦੇ ਓ। ਕੜਾਈ ਚ ਬਣਾਦੇ ਹੋ ਜਾਂ
ਹਾਂ ਜੀ, ਮੈਂ ਤੇ ਬਣਾਨੀ ਹਾਂ ਹਾਂਡੀ ਵਿੱਚ ਨਾ ਜਾਂ ਇੱਕ ਗਲਾਸ ਚੌਲਾ ਦਾ- ਜੇ ਉਬਾਲਨੇ ਨੇ, ਇਕ ਗਲਾਸ ਚੋਲਾ ਦਾ ਤੇ ਚਾਰ ਪਾਨੀ ਦੇ ਪਾ ਦੇਣੀ ਆਂ
ਅਛਾ!
ਤੇ, ਫੇਰ ਉਹ ਭਿਉਂ ਕੇ ਪਹਿਲਾਂ ਰੱਖ ਦਿਨੀਂ ਆ ਦਸ ਪੰਦਰਾਂ ਮਿੰਟ। ਫੇਰ ਉਹ ਰੀਲਾ ਬਾਲਾ ਆਦਾਂ ਏ ਚਾਵਲਾ ਪਾਨੀ ਨੂੰ- ਤੇ ਚਾਵਲ ਪਾ ਦੇਨੀ ਆ। ਉਸ ਚਾਵਲਾ ਗਰੀ ਚ ਖੁੱਲ ਕੇ ਆਦਾਂ ਜਿਸਾ ਪਾਣੀ ਬਾਹਰ ਆਦਾਂ ਹੈ। ਤੇ ਹਲਕਾ ਕਰ ਦਿੰਨੀ ਆ ਗੈਸ। ਤੇ, ਉਹ ਫਿਰ ਰਿੱਝਦੇ ਰਹਿੰਦੇ ਨੇ। ਇੱਕ ਦੋ ਵਾਰੀ ਵੇਖਦੀ ਆ ਗਲ ਜਾਂਦੇ ਨੇ, ਤੇ ਫਿਰ ਪਿੱਛੇ ਕਾਢ ਦਿੰਨੀ ਆ। ਜਿਸ ਲੇ ਪਿੱਛੇ ਨਿਕਲ ਜਾਂਦੀ। ਕੀ ਐ? ਤੇ ਉਹ ਚੌਲਾ ਨੂੰ ਮੈਂ ਤੇ ਢੱਕਣ ਲਾ ਦੇਣਾ ਉੱਤੇ। ਉਹਦੇ ਨਾਲ ਈ ਕੱਢ ਲੈਂਨੀ ਆ, ਕਈ ਛਾਨਣੀ ਨਾਲ ਕੱਢਦੇ। ਉਹ ਜਿਸ ਦੇ ਪੀਸ ਨਿਕਲ ਜਾਂਦੇ। ਉਸ ਵੇਲੇ ਈ ਨਾ ਮਤਲਬ ਥੋੜਾ, ਜਿਆ ਵਿੱਚ ਘਿਓ ਪਾ ਦਿਉ। ਚਾਏ ਡਾਲਡਾ ਪਾ ਦੋ, ਚਾਏ ਖਰਾ ਪਾ ਦੋ। ਇੱਕ ਚਮੁਚਾ ਕੁ ਨਾ ਪਾ ਦੋ ਇੰਝ ਖਲੇਰ ਕੇ।
ਤੇ ਤੇ ਚਾਵਲ ਪੂਰੀ ਤਰ੍ਹਾਂ ਅ ਗਲਾ ਜਿਵੇਂ, ਪੂਰੀ ਤਰ੍ਹਾਂ ਗਲ ਜਾਂਦੇ ਕਹਿੰਦੇ ਨਾ ਬਈ ਨੱਬੇ ਪਰਸੈਂਟ ਗਲ ਜਨ।
ਨਾ ਨਹੀਂ, ਨਹੀਂ ਨਹੀਂ, ਪੂਰੀ ਤਰ੍ਹਾਂ ਗਲ ਜਾਣੇ ਐ, ਤੇ ਪੂਰੀ ਤਰ੍ਹਾਂ ਗਲ ਜਾਣੇ ਤੇ ਪਾਣੀ ਕੱਢ ਦੋ। ਚੋਲਾਂ ਦੀ ਪਿੱਛ ਕੱਢ ਦੋ। ਨਿਕਲ ਜਾਣ ਤੇ ਕਈ ਮੈਂ ਤੇ ਢੱਕਣ ਨਾਲ ਨੀ ਕੱਢ ਦਿੰਦੀ ਆ, ਕਈ ਛਾਨਨੀਆਂ ਨਾਲ ਕੱਢ ਲੈਂਦੇ। ਤੇ ਉਹ ਜੇ ਛਾਨਣੀ ਕਢਦੇ ਨਾ ਫੇਰ ਚੋਲ ਹਾਂਡੀ ਚ ਪਾ ਦੋ, ਤੇ ਘਿਓ ਪਾ ਕੇ ਉਹਨਾਂ ਨੂੰ ਚਾਵਲਾਂ ਨੂੰ ਅੱਛੀ ਤਰ੍ਹਾਂ ਨਾ ਪੋਣੀ ਦੇ ਨਾਲ ਐਸ ਤਰ੍ਹਾਂ ਉਤੇ ਥੱਲੇ ਕਰ ਦੋ। ਤੇ ਬਸ ਢੱਕ ਦੋ ਤੇ ਵਿੱਚ ਖਾਂਦੇ ਹਾਂ ਅਸੀਂ ਉਸ ਵੇਲੇ ਜੇ ਲੱਗਦੇ ਨੇ ਜੁੜੇ ਹੋਏ ਨੇ, ਫੇਰ ਅਸੀਂ ਐਂਜ ਇੰਜ ਪੌਣੀ ਮਾੜੀ ਪੋਣੀ ਢਿੱਲੀ ਢਿੱਲੀ ਮਾਰੋ, ਤੇ ਇੱਕ ਇੱਕ ਦਾਣਾ ਕੱਲਾ ਕੱਲਾ ਹੋ ਜਾਂਦਾ। ਤੇ ਜੇ ਤੁਸੀਂ ਕੁੱਕਰ ਚ ਬਣਾਣੇ ਨੇ। ਤੇ ਕੁੱਕਰ ਵਿੱਚ ਵੀ ਇੱਕ ਗਲਾਸ ਚੋਲਾ ਦਾ ਤੇ ਇੱਕ ਹੀ ਪਾਣੀ ਦਾ ਪਾਉਣਾ। ਇੱਕ ਪਾਲੋ, ਡੇਢ ਪਾਲੋ ਜੇ ਜ਼ਿਆਦਾ ਗਾਲਣੇ ਆ। ਸੀਟੀ ਵੱਜੇ ਤੇ ਇੱਕ ਵੱਜਣ ਨਾਲ ਹੀ ਬੰਦ ਕਰ ਦਿਉ।
ਅੱਛਾ, ਅੱਛਾ ਤੇ ਅੱਛਾ ਇੱਕ ਗਲਾਸ ਤੇ ਇੱਕੋ ਹੀ ਪਾਣੀ ਦਾ ਪਾਣਾ ਏ ਤੇ ਅਗਰ ਕੜਾਹੀ ਚ ਬਣਾ ਰਹੇ ਹਾਂ ਤੇ ਫਿਰ ਟਬਲ ਪਾ ਰਹੇ
ਹਾਂ ਜੇ ਅਸੀਂ ਕ ਕੜਾਹੀ ਬਣਾਉਦੇ ਹਾਂ ਇੱਕ ਗਲਾਸ ਤੇ ਦੋ ਪਾਣੇ ਨੇ
ਅੱਛਾ ਹਾਂ ਹਾਂ
ਹਾਂ ਇੱਕ ਗਲਾਸ ਦੋ ਪਾਣੀ ਹੈ ਪਾਣੀ ਤੜਕੇ ਵਾਲੇ ਜੀਰੇ ਵਾਲੇ ਜੀਰਾ ਪਾੋ ਨਮਕ ਅਗਵਾ ਲੋ ਹਾਂਜੀ ਤਾਂ ਇਹ ਗੋਭੀ ਵਾਲੇ ਬਣਾਉਣੇ ਨੇ ਤਾਂ ਵੀ ਦੋ ਗਲਾਸ ਪਾਣੀ ਦੇ ਵਣੇ ਆ ਇੱਕ ਗਲਾਸ ਹੋਵੇ ਚੋਵਲਾਂ ਦਾ ਤੇ ਤਾਂ ਹੀ ਵਧੀਆ ਬਣਦੇ ਨੇ ਇਕੱਲਾ ਇਕੱਲਾ। ਦੋ ਵਾਲੇ ਆਉਣ ਤੇ ਗੈਸ ਥੋੜ੍ਹੀ ਹਲਕੀ ਕਰ ਦੋ। ਜੇ ਸਬਜ਼ੀ ਵਾਲੇ ਬਣਾਉਣੇ ਨੇ ਵੀ ਆਲੇ ਤੇ ਉਹ ਤਾਂ ਵੀ ਉਹ ਵੀ ਕੱਲਾ ਗਲਾ ਬਣਦਾ ਤੇਲ ਪਾ ਕੇ
ਚਲੋ ਮੈਂ ਬਣਾ ਲ ਵੇਖਾਂਗੀ ਜਿਵੇਂ ਤੁਸੀਂ ਦੱਸਿਆ ਹੈ ਨਾ ਚਾਵਲ ਤੇ ਕੜੀ ਵੀ ਏਸ ਤਰ੍ਹਾਂ ਹੀ ਬਣਾਵਾਗੀ। ਵੇਖਾਂਗੇ ਤੇ ਫੇਰ ਮੈਂ ਉਹਨੂੰ ਕੱਲ ਰਾਤੀ ਕਰਾਗੀ ਫੇਰ ਲੱਸੀ ਲਿਆ ਕੇ ਫਿਰ ਪਰਸੋਂ ਬਣਾਵਾਂਗੇ ਹਨਾ। ਫੇਰ ਹੀ ਤਾਂ ਹੀ ਖੱਟੀ ਹੋਏਗੀ।
ਹਾਂ ਨੂੰਹ ਲਾ ਕੇ ਰੱਖਦੇ ਨਾ
ਹਾਂਜੀ। ਹਾਂਜੀ ਹਾਂਜੀ ਚਲੋ ਠੀਕ ਹੈ ਹਾਂਜੀ ਹਾਂਜੀ ਚਲੋ ਠੀਕ ਹੈ ਫਿਰ ਮੈਂ ਅਸੀਂ ਫਿਰ ਮਿਲਾਂਗੇ ਹੈ ਨਾ
ਹਾਂਜੀ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।